ਹੈਲੋ ਸਤਿ ਸ੍ਰੀਯਾਂ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੈ ਤੁਸੀਂ
ਹਾਂਜੀ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਕਿੱਦਾਂ ਹੋ।
ਅਸੀਂ ਵਧੀਆ ਜੀ ਹੋਰ ਤੁਸੀਂ ਕੀ ਕਰਦੇ ਪੇ ਸੀ।
ਬਸ ਜੀ ਘਰ ਦਾ ਕੰਮ ਬੜਾ ਆਉਂਦਾ ਬਸ ਉਹੀ ਕਰੀ ਜਾਂਦੇ ਆ ਘਰ ਦਾ ਉਹਨਾਂ ਨਣਾਨਾਂ ਸਾਡੀਆਂ ਹਾਂਜੀ ਸਾਡੇ ਨਨਾਨਾਂ ਗਈਆਂ ਨੇ ਨਾ ਬਸ ਹੁਣ ਵਿਹਲੇ ਹੋ ਕੇ ਬੈਠੇ ਆ ਸਾਰੀਆਂ ਚਲੀ ਗਈਆਂ।
ਹਾਂਜੀ -ਹਾਂਜੀ
ਹੋਰ ਜੀ ਤੁਹਾਡੇ ਇੱਧਰ ਦਾ ਮੌਸਮ ਕਿਵੇਂ ਦਾ ਐ।
ਮੌਸਮ ਹੁਣ ਤਾਂ ਠੀਕ ਹੈਗਾ ਬਰਸਾਤ ਆਈ ਸੀ ਸਵੇਰੇ ਈ।
ਅੱਛਾ ਚੰਗਾ
ਚੰਗਾ ਕਰਦਾ ਦਾ ਬਸ ਮਸੇ -ਮਸੇ ਤਾਂ ਹੋਇਆ ਹੋ ਮੌਸਮ ਲਈ ਤੇ ਤੁਹਾਨੂੰ ਪਤਾ ਹੀ ਦੁਪਾ ਏਨੀ ਪੈਂਦੀ ਪਈ ਸੀ।
ਹਾਂਜੀ ਇਹ ਤਾਂ ਹੈ ਹੀ ਹੈ ਹੁਣ ਤਾਂ ਦੋ ਕੁ ਦਿਨ ਤਾਂ ਸਾਡੇ ਉਰੇ ਵੀ ਮੀਂਹ ਆ ਹੀ ਰਿਹਾ ਬਸ ਅੱਜ ਮੌਸਮ ਸਮ ਪਰ ਅੱਜ ਮੀਹ ਨੀ ਆਇਆ
ਹਾਂਜੀ -ਹਾਂਜੀ ਸਾਡੇ ਇੱਧਰ ਤੋਂ ਆਇਆ ਸੀ ਮ ਹਾਂਜੀ ਸਾਡੇ ਇੱਧਰੋਂ ਤਾਂ ਆਇਆ ਸੀ ਬਰਸਾਤ ਆਈ ਸੀ ਜਵੇ
ਅੱਛਾ ਠੀਕ ਹੈ ਨਾ ਸਾਡੇ ਤੋਂ ਰਾਜ ਬੱਚੇ ਹੁਣ ਬੱਚਿਆਂ ਦੇ ਸਕੂਲ ਖੁੱਲ ਗਏ ਨੇ। ਬਸ ਕਹਿ ਤਾਂ ਰਹੀ ਆ ਮੌਸਮ ਦੇ ਕੀ ਕਹਿ ਰਹੇ ਹੋ।
ਸਾਡੇ ਨਿਆਣਿਆਂ ਦੇ ਵੀ ਖੁੱਲ ਗਏ ਨੇ ਸਕੂਲ ਤੋਂ
ਹਾਂਜੀ -ਹਾਂਜੀ ਸਾਡੇ ਵੀ ਅੱਜ ਤੋਂ ਹੀ ਗਏ ਨੇ ਕੱਲ ਤਾਂ ਅਸੀਂ ਗਏ ਨੀ ਸੀ। ਬੱਚੇ ਸਕੂਲ ਅਸੀਂ ਬਾਹਰ ਘੁੰਮਣ ਲਈ ਗਏ ਵਏ ਅਸੀ ਮਨਸੂਰੀ ਤਾਂ ਫਿਰ ਲੇਟ ਆਏ ਰਾਤੀ ਪਰਸੋਂ ਤਾਂ ਇਸ ਕਰਕੇ ਕੱਲ ਸਕੂਲੇ ਗਏ ਕੋਈ ਨੀ ਫਿਰ ਅੱਜ ਗਏ ਨੇ ਹੁਣ ਇੰਨੇ ਦਿਨ ਹੋ ਗਏ ਸਵੇਰੇ ਉੱਠ ਰਹੇ ਆਪਾਂ ਲੇਟ ਹੁਣ ਸਵੇਰੇ ਅੱਖ ਜਾਗ ਨੀ ਖੁੱਲੀ ਸਾਡੀ ਬੱਚੇ ਹੋ ਗਏ ਲੇਟ
ਹਾਂਜੀ -ਹਾਂਜੀ ਬਸ ਪਹਿਲਾਂ ਹਾਂਜੀ -ਹਾਂਜੀ ਬਸ ਤੁਹਾਨੂੰ ਪਤਾ ਹੀ ਹੈ ਪਹਿਲਾ ਦਿਨ ਐਵੇਂ ਹੁੰਦਾ ਦੂਜੇ ਦਿਨ ਥੋੜੇ
ਹਾਂ ਉਹ ਤਾਂ ਹੈ ਈ ਦੂਜੇ ਦਿਨ ਸਹੀ ਹੋ ਜਾਂਦਾ ਬੰਦੇ ਦਾ ਉਹ ਟਾਈਮਿੰਗ ਹੁਣ ਬੱਚੇ ਸਕੂਲ ਚਲੇ ਗਏ ਨੇ ਕੰਮ ਵੀ ਛੇਤੀ ਨਿਬੜ ਗਿਆ ਨੇ ਤਾਂ ਲੱਗੇ ਰਹਿੰਣੇ ਆ ਫੇਰ ਐਵੀ
ਹਾਂਜੀ
ਉੱਥੇ ਵੀ ਅਸੀਂ ਜਿੱਥੇ ਗਏ ਸੀ ਨਾ ਮਨਸੂਰੀ ਉੱਥੇ ਦਾ ਮੈਂ ਕਹਿੰਦੀ ਵੈਦਰ ਇੰਨਾ ਵਧੀਆ ਉੱਥੇ ਐਵੇਂ ਵੀ ਹੁਣੀ ਤਾਂ ਰਸਤੇ ਬਿਲਕੁਲ ਦਿਖਣੇ ਬੰਦ ਧੁੰਦ ਹੋਈ ਪਈ ਬਿਲਕੁਲ ਉੱਥੇ ਮੀਂਹ ਇੰਨਾ ਪਿਆ ਇੰਨਾ ਪਿਆ ਪੁੱਛੋ ਕੁਛ ਨਾ ਫੇਰ ਜਦ ਤੱਕ ਧੁੰਦ ਹਟੀ ਨਹੀਂ ਅਸੀਂ ਇੱਕ ਜਗ੍ਹਾ ਸਟੇ ਕਰਕੇ ਰੱਖਿਆ ਏਨੇ ਅਸੀਂ ੇ ਖਾਣਾ ਪੀਣਾ ਕਰ ਲਿਆ ਆਪਣਾ ਲੰਚ ਲੁਚ ਕਰਨ ਬਹਿ ਗਏ ਉੱਥੇ ਦਾ ਵੀ ਮੌਸਮ ਬਹੁਤ ਵਧੀਆ ਸੀ ਹੱਦ ਨਾਲੋਂ ਵੱਧ ਅਸੀਂ ਦੋ ਦਿਨ ਲਾ ਕੇ ਆਏ ਹਾਂ ਸਾਰੇ ਜਣੇ ਘੁੰਮਣ ਗਏ ਸੀ
ਵੈਦਰ ਓਧਰ ਦਾ ਵੀ ਬਹੁਤ ਵਧੀਆ ਸੀ। ਤੇ ਉਰੇ ਵੀ ਸਾਨੂੰ ਵੀ ਪਤਾ ਹੈ ਸਾਡੇ ਇੱਧਰ ਵੀ ਮੀਂਹ ਆ ਰਿਹਾ ਸੀ ਮੈਂ ਕੱਲ ਅਸੀ ਉੱਥੇ ਗਏ ਆਂ ਗਰਮੀ ਉਰੇ ਤੋਂ ਗਰਮੀ ਦਾ ਛੁਟਕਾਰਾ ਪਾਉਣ ਲਈ
ਤੇ ਦੇਖਿਆ ਉੱਥੇ ਜਾ ਕੇ ਉੱਥੇ ਮੌਸਮ ਇਨਾ ਵਧੀਆ ਦਿਲ ਨੀ ਕਰੇ ਘਰ ਆਂਦਾ।
ਹਾਂਜੀ ਤੁਹਾਨੂੰ ਪਤਾ ਹੀ ਵਾਰ ਐ ਵੀ ਮੌਸਮ ਹੈ ਨਾ ਦਰ ਦਾ ਕ ਬਰਸਾਤ ਹੋ ਜਾਂਦੀ ਨੇ ਕਵ ਮੌਸਮ ਚੇਂਜ ਹੋ ਜਾਂਦਾ ਹੈ ਕ ਗਰਮੀਆਂ ਪੈ ਜਾਂਦੀਆਂ ਨੇ।
ਹਾਂ ਪਰ ਇਹ ਪਹਾੜਾਂ ਵਾਲੀ ਸਾਈਡ ਤਾਂ ਨਾ ਵੈਸੇ ਹੀ ਮੌਸਮ ਇੰਨਾ ਵਧੀਆ ਰਹਿੰਦਾ ਨਾ। ਜਦ ਮਰਜੀ ਉੱਥੇ ਮੀਂਹ ਪੈ ਜਾਂਦਾ ਜਦ ਮਰਜੀ ਉੱਥੇ ਆਪਣਾ ਮੌਸਮ ਖ਼ਰਾਬ ਹੋ ਜਾਂਦਾ। ਔਰ ਮੈਂ ਕ ਰਹੀ ਉੱਥ ਜਦੋਂ ਅਸੀਂ ਵਾਟਰਫੋਲ ਤੇ ਅਸੀਂ ਉੱਥੇ ਨਏ ਆਏ ਹਏ ਐਡ ਨੋਟ ਠੰਡਾ ਪਾਣੀ ਸਰੀਰ ਐਵੇਂ ਹੋ ਗਿਆ ਸੀ ਜਿਵੇਂ ਬਰਫ਼ ਚ ਰੱਖ ਕੇ ਨਾ ਜੰਮ ਗਿਆ ਹੋਏ
ਹਾਂਜੀ ਉੱਧਰ ਮੌਸਮ ਐਵੇਂ ਹੀ ਰਹਿੰਦਾ ਹਰ ਸਮੇਂ
ਹਾਂ ਉੱਥੇ ਤਾਂ ਐਵੇਂ ਦਾ ਹੀ ਰਹਿੰਦਾ ਪਰ ਇਹ ਮੈਂ ਵੀ ਪਹਿਲੀ ਵਾਰ ਹੀ ਗਈ ਸੀ ਅਸੀਂ ਪਹਿਲੀ ਵਾਰ ਗਏ ਸਾਨੂੰ ਨਹੀਂ ਪਤਾ ਸੀ ਇੰਨਾ ਤਾਂ ਸਾਡਾ ਹਰਿਦੁਵਰ ਉੱਧਰ ਪਾਣੀ ਵੀ ਹਰਿਦੁਵਰ ਦਾ ਵੀ ਠੰਡਾ ਨੀ ਹੁੰਦਾ ਜਿੰਨਾ ਉੱਥੇ ਦਾ ਸੀ
ਹਾਂਜੀ
ਗੰਗਾ ਦਾ ਵੀ ਪਾਣੀ ਇੰਨਾ ਠੰਡਾ ਨੀ ਹੈ ਜਿੰਨਾ ਪਹਾੜਾਂ ਦਾ ਪਾਣੀ ਇੰਨਾ ਠੰਡਾ ਸੀ ਹੱਥ ਪੈਰ ਐਵੇਂ ਹੋ ਗਏ ਤੇ ਅਕੜ ਗਏ ਜਿਵੇਂ ਦਿਲ ਨਾਲ
ਹਾਂਜੀ ਹਾਂਜੀ ਹਾਂਜੀ ਹਾਂਜੀ
ਹੋਰ ਵੈਸੇ ਵੀ ਆਪਣੇ ਉਰੇ ਵੀ ਹਜੇ ਤਾਂ ਇੱਕ ਹਫ਼ਤੇ ਦੀ ਤਾਂ ਮੀਂਹ ਦੱਸਿਆ ਹੋਇਆ ਵੀ ਮੀਂਹ ਆਊਗਾ ਹੀ ਆਊਗਾ
ਹਾਂਜੀ ਹਾਂਜੀ
ਦੇਖਦੇ ਹਾਂ ਹੁਣ ਅੱਜ ਸਿਸਟਮ ਮਰਜੀੀ ਹੁਣ ਵੈਸੇ ਮੌਸਮ ਦਾ ਹੋ ਹੀ ਰਿਹਾ ਮੌਸਮ ਦਾ
ਵੈਸੇ ਤੁਸੀਂ ਕਿੰਨੇ ਦਿਨ ਲਗਾਏ ਨੇ ਉਓਦੇ ਕਿੰਨੇ ਦਿਨ ਲਗਾਏ ਨੇ ਤੁਸੀਂ
ਅਸੀਂ ਦੋ ਦਿਨ ਲਾ ਕੇ ਆਏ ਹਾਂ
ਉਹ ਆਪਣੀ ਕਾਰ ਤੋਂ ਬੈਸੀ ਸੀ
ਹਾਂਜੀ ਹਾਂਜੀ ਅਸੀਂ ਆਪਣੀ ਗੱਡੀਆਂ ਚ ਹੀ ਗਏ ਸੀ ਕਿਉਂਕਿ ਮੇਰੀ ਨਨਾਨਾ ਵੀ ਆਈ ਵੀ ਨਾ ਤਾਂ ਆਪਣੀ ਘਰ ਦੀ ਗੱਡੀਆਂ ਹੈ ਹੀ ਸੀ ਤੇ ਚਾਰ ਗੱਡੀਆਂ ਇਕੱਠੀ ਫਿਰ ਚਾਰੋਂ ਗੱਡੀਆਂ ਅਸੀਂ ਭਰ ਕੇ ਗਈਆਂ ਮੇਰੇ ਤਿੰਨ ਨ ਨਾਨਾ ਆਏ ਵੀ ਸੀ ਉਹਨਾਂ ਦੇ ਬੱਚੇ ਨੇ ਉਹਨਾਂ ਦੇ ਹਸਬੈਂਡ ਸੀ ਤਾਰੇ ਦੇਵਰ ਦਰਾਨ ਸਭ ਗਏ ਹੋਏ ਸੀ ਅਸੀਂ ਇਕੱਠੇ ਹੋ ਕੇ
ਹਾਂਜੀ ਵ ਜੀ ਵਧੀਆ ਜੀ
ਹਾਂ ਜਾਣਾ ਚਾਹੀਦਾ ਐਸੀ ਜਗਾਵਾਂ ਤੇ ਵੀ ਨਾ ਕਦੀ ਕਦੀ ਹਾਂ ਹੁਣ ਬੱਚਿਆਂ ਦੀ ਤਾਂ ਮੈਨੂੰ ਪਤਾ ਹੀ ਹੈ
ਨਿਆਣੇ ਛੋਟੇ ਨੇ ਸਾਡੇ ਅਸੀਂ ਜਾ ਹੀ ਨੀ ਸਕਦੇ ਕਿੱਦਾਂ ਨੂੰ
ਹਮ ਉਹ ਤਾਂ ਹੈ ਹੀ ਆ ਫ਼ਿਰ ਹੁਣ ਤਾਂ ਛੋਟੇ ਹੁਣ ਯਾਰ ਉੱਥੇ ਤਾਂ ਇੰਨੀ ਦੁਨੀਆਂ ਆਈ ਵੀ ਸੀ ਨਾ ਛੋਟੇ ਛੋਟੇ ਗੋਦੀਆਂ ਚ ਵੀ ਚਲਾੈ ਲੈ ਕੇ ਆਈ ਵੀ ਸੀ ੀਆਂ ਚ ਬੱਗੀਆਂ ਚ ਬਿਠਾ ਬਿਠਾ ਕੇ ਸ਼ੋਪਿੰਗਾਂ ਕਰਦੀਆਂ ਸੀ ਇਹ ਦੇਖੋ ਤੁਹਾਡੇ ਤਾਂ ਫੇਅਰ ਥੋੜੇ ਜਿਹੇ ਵੱਡੇ ਨੇ ਚੱਲਣ ਲਾਇਕ ਤਾਂ ਹੈਗੇ ਚੱਲਦੇ ਆਾਂ ਸਕੂਲ ਜਾਂਦੇ ਹਾਂ ਉਹ ਤਾਂ ਬਿਲੁ ਬਿਲਕੁਲ ਗੋਦੀ ਚ ਸੀਗਾ ਨਾ ਜਿਹੜੇ ਬੱਚੇ ਦੁਨੀਆਂ ਉਹਨਾਂ ਨੂੰ ਵੀ ਲੈ ਲੈ ਕੇ ਆਈ ਵੀਈ ਸੀ ਉੱਥੇ
ਕਹਿੰਦੇ ਛੋਟੇ ਨਿਆਣੇ ਹੁੰਦੇ। ਨਾ ਉਹ ਥੋੜਾ ਉਹ ਜ਼ਿਆਦਾ ਤੰਗ ਨਹੀਂੀ ਕਰਦੇ ਜੋ ਦਿਿੰਨਦੇ ਬੜੇ ਹੋ ਜਾਂਦੇ ਨੇ ਉਹ ਜ਼ਿਆਦਾ ਤੰਗ ਕਰਦੇ ਨੇ।
ਹਾਂ, ਇਹ ਤਾਂ ਹੈ ਹੀ ਆ ਹੁਣ ਮੇਰੇ ਇੱਕ ਨਨਾਾਨ ਦਾ ਸੀਗੇ ਦੋਨੋ ਬੱਚੇ ਛੋਟੇ ਜਿਹੇ ਸੀ। ਭੱਜੇ ਭੱਜੇ ਕਦੀ ਇੱਧਰ ਫਿਰਨ ਕਦੀ ਉੱਥੇ ਫਿਰਰਨ ਫਿਰ ਸਾਰੀ ਤਰਫ। ਖਾਈਆਂ ਦੋ ਮਿੰਟ ਬੱਚਿਆਂ ਦੀ ਬੇਗੋਰੀ ਕੀਤੀ ਨੀ ਫੇਰ ਗਏ ਵੱਧਾ।
ਨਿਆਰਿਆਂ ਨੂੰ ਅਸੀਂ ਵੇਖਦੇ ਰਹਿ ਜਾਈਏ
ਹੋਰ ਉੱਥੇ ਇਹੀ ਕੰਮ ਹੋਇਆ ਹੁਣ ਇੰਨੇ ਬੰਦੇ ਅਸੀਂ ਗਏ ਸੀ ਹੁਣ ਅਸੀਂ ਵੀਹ ਪੱਚੀ ਬੰਦੇ ਗਏ। ਹੁਣ ਤੁਹਨੂੰ ਪਤਾ ਹੀ ਹੈ ਵੀਹ ਪੱਚੀ ਬੰਦਿਆਂ। ਉਹ ਬੰਦੇ ਨੂੰ ਕਿੱਥੇ ਗੋਰ ਹੁੰਦੀ ਆ ਉੱਥੇ ਬੱਚਿਆਂ ਦੇ ਹ ਹੱਥ ਹੀ ਨਹੀਂ ਛੱਡੇ ਅਸੀਂ ਤਾਂ ਚਾਹੇ ਰੋਈ ਜਾਣ ਹੈ ਚਾਹੇ ਜੋ ਮਰਜੀੀ ਕਰੀ ਜਾਣ ਅਸੀਂ ਨ ਛੱਡੇ ਹੁਣ ਇਹ ਨਾ ਬੱਚੇ ਵੀ ਐਂ ਸੋਚਦੇ ਆ ਅਸੀਂ ਬਾਹਰ ਆਏ ਹੈਂ ਆਪਾਂ ਇੱਥੇ ਘੁੰਮੀਏ ਉੱਥੇ ਘੁੰਮੀਏ ਇੱਧਰ ਭੱਜ ਲਈਏ ਉੱਧਰ ਭੱਜ ਲਈਏ ਇਹ ਕੰਮ ਕਰਦੇ ਹਾਂ ਫੇਰ ਇਹਨਾਂ ਨੂੰ ਸ਼ੋਪ ਕਰਾਓ ਮੰਮੀ ਆਹ ਲੈਣਾ ਮਾਮੀ ਆਹ ਲੈਣਾ
ਇਹੀ ਤਾਂ ਹੈਗਾ ਜੀ ਨਿਆਣੇ ਛੋਟੇ ਹੁੰਦੇ ਨੇ ਫੇਿਰ ਇਹਨਾਂ ਤੰਗ ਨੀ ਕਰਦੇ ਥੋੜੇ ਬੜੇ ਹੋ ਜਾਂਦੇ ਨੇ ਫ਼ਿਰ ਜ਼ਿਆਦਾੰਗ ਕਰਦੇ ਨੇ
ਹਾਂ, ਜਾ ਤਾਂ ਗੋਦੀ ਵਾਲੇ ਬੱਚੇ ਨ ਜ਼ਿਆਦਾ ਪਰੇਸ਼ਾਨ ਕਰਦੇ। ਆ ਵਿਚਲੇ ਬੱਚੇ ਹੋ ਜਾਂਦੇ ਆ ਨਾ ਜਿਹੜੇ ਇਹ ਜ਼ਿਆਦਾ ਦੁਖੀ ਕਰਦੇ ਆ। ਹੁਣ ਸਾਡੇ ਬੜੇ ਬੜੇ ਬੱਚੇ ਹੋ ਗਏ ਨਾ ਹੁਣ ਇਹਨਾਂ ਨੂੰ ਕਰਨ ਤਾਂ ਹੈ ਹੀ ਨੀ ਮਤਲਬ ਵੀ ਨ ਕਰਦੇ ਹੀ ਨੀ ਅਗਲੇ ਆਪਣੇ ਆਪ ਚੱਲੀ ਜਾਂਦੇ ਹਾਂ ਆਪਣੇ ਆਪ ਘੁੰਮੀ ਜਾਂਦੇ ਹਾਂ।
ਹਾਂਜੀ ਜੀ, ਇਹ ਲੈ ਦੋ ਮੈਨੂੰ ਉਹ ਲੈ ਦੋ ਮੈਨੂੰ।
ਹੂੰ ਹੋਰ ਕਿਆ ਇਹ ਤਾਂ ਹੈ ਹੀ ਆ। ਨਹੀਂ ਵੈਸੇ ਗਰਮੀਆਂ ਚ ਤਾਂ ਜਾਣ ਦਾ ਮਜ਼ਾ ਨਾ ਅਗਰ ਹੈਗਾ ਮੌਸਮ ਦੇ ਹਿਸਾਬ ਨਾਲ ਤਾਂ ਪਹਾੜਾਂ। ਹੀ ਜਾਓ ਬੰਦਾ ਮੈਂ ਤਾਂ ਖੁੱਦ ਪਹਿਲੀ ਵਾਰ ਮੇਰੇ ਹਸਬੈਂਡ ਵੀ ਨੀ ਲੈ ਕੇ ਜਾਂਦੇ ਸੀ ਨਾ ਮੈਨੂੰ ਤੇ ਉਹ ਤਾਂ ਚੱਲ ਨਨਾਨਾ ਆਈਆਂ ਪ ਸੀ ਉਹਨਾ ਨੇ ਜਬਰਦਸਤੀ
ਹਾਂਜੀ ਨਾਲ ਦੇ ਘੁਮ ਆਏ ਨੇ ਹਾਂ ਨਾਲ ਗੁਮ ਆਏ ਨੇ ਸਾੜੇ ਵੀ ਨੀ ਵੇਖੇ ਜਾਂਦੇ ਹਾਂਜੀ ਹਾਂਜੀ।
ਅੱਛਾ ਤੁਹਾਡੇ ਵੀ ਲੈ ਕੇ
ਸਾਡੇ ਵੀ ਨੀ ਲਿਖ ਕੇ ਜਾਂਦੇ ਉਹ ਨਾ ਹੁੰਦਾ ਨਾ ਥੋੜਾ ਸਾਥ ਬਣ ਜਾਂਦਾ ਫੇਿਰਦਾ ਚਲਾ ਜਾਂਦਾ।
ਹਾਂ ਇਹ ਤਾਂ ਹੈ ਹੀ ਹੈ ਉਹਨਾਂ ਦੇ ਵੀਰ ਜੀ ਦੇ ਹੋਣਗੇ ਫਰੈਂਡ ਸਰਕਲ ਹੈ ਉਹਨਾਂ ਨਾਲ ਚਲੇ ਜਾਇਆ ਕਰੋ ਇੱਕ ਇਕੱਠੇ ਹੋ ਗਏ
ਬਸ ਐਵੇਂ ਹੈ ਕੰਮ ਤੇ ਕਿੱਦੇ ਫੁਰਸਤ ਮਿਲਦੀ ਹੈ ਤੁਹਾਨੂੰਤਾ ਹੀ ਚ
ਦੇਖੋ ਪਤਾ ਕੀ ਹੈ ਕੰਮ ਦੇ ਤੋਂ ਕਦੀ ਜ਼ਿੰਦਗੀ ਚ ਫੁਰਸਤ ਮਿਲਣੀ ਜਦ ਤੱਕ ਆਪਾਂ ਜਿੰਦਾ ਕੰਮ ਤਾਂ ਚੱਲਦਾ ਹੀ ਰਹੇਗਾ। ਕੰਮ ਨੀ ਰੁਕਦਾ ਇਹ ਤਾਂ ਇਹ ਹੈ ਕਿ ਆਪਣੇ ਲਈ ਨਾ ਥੋੜ੍ਹਾ ਜਿਹਾ ਟਾਈਮ ਬੰਦੇ ਨੂੰ ਕੱਢਣਾ ਪੈਂਦਾ। ਤਾਂ ਹੁੰਦੀ ਆ ਗੱਲ ਵੀ
ਹਾਂਜੀ ਹਾਂਜੀ
ਹੋਰ ਕੀ ਜਾਂ ਬੰਦਾ ਥੋੜਾ ਜਿਹਾ ਆਪਣੇ ਵਾਸਤੇ। ਟਾਇਮ ਕੱਢ ਲਏ ਤਾਂ ਚੱਲ ਬੰਦੇ ਤਾਂ ਉਹੀ ਇੰਜੋਏਮੈਂਟ ਹੋ ਜਾਂਦਾ ਅੱਗੇ ਅੱਗੇ ਫੇਰ ਬੱਚੇ ਵੱਡੇ ਹੁੰਦੇ ਜਾਂਦੇ ਆ। ਪੜ੍ਹਾਈਆਂ ਹੁੰਦੀਆਂ।
ਫ ਹਾਂਜੀ ਹਾਂਜੀ ਫੇਰ ਨੀ ਜਾ ਹਾਂਜੀ ਫੇਰ ਨੀ ਘੁੰਮਣ ਦਾ ਮਿਲਦਾ ਮੌਕਾ ਨੀ ਮਿਲਦਾ ਕੋ ਘੁੰਮਣ ਦਾ।
ਹੁਣ ਮੇਰੀ ਕੁੜੀ ਹੁਣ ਹੁਣ ਹੋਈ ਹੈ ਪਲੱਸ ਵਨ ਚ ਹੋ ਗਈ ਜਿਵੇਂ ਠੀਕ ਹੈ ਹੁਣ ਤੁਸੀਂ। ਸੱਤ ਤਾਰੀਕ ਨੂੰ ਪੇਪਰ ਸ਼ੁਰੂ ਆ ਹੁਣ ਕਿਤੇ ਵੀ ਨੀ ਨਿਕਲ ਸਕਦੇ ਅੱਗੇ ਫਿਰ ਬੋਰਡ ਆ ਜਾਏਗਾ ਬਾਰਵੀਂ ਦਾ ਵੀ ਮੁੰਡੇ ਦਾ ਦਸਵੀਂ ਦਾ ਫਿਰ ਨੀ ਨਿਕਲਣਾ ਹੁੰਦਾ। ਹੁਣ ਅੱਜ ਇੱਕੀ ਵਾਰ ਘੁੰਮਿਆ ਆਆ ਸੀ ਘੁੰਮਿਆ ਆਏ ਛੁੱਟੀਆਂ ਦੇ ਵਿੱਚ ਹੋਲੀਡੇ ਹੋਏ ਹੋਏ ਸੀ ਇਹਨਾਂ ਚ ਤਾਂ ਘੁੰਮਿਆਏ ਬਸ ਇਹ ਤਾਂ ਥੋੜਾ ਜਾ ਨਾ ਬਿਜਲੀ ਨੂੰ ਕਹਿ ਕੇ ਕਹੋ ਵੀ ਟਾਈਮ ਕੱਢੋ ਵੀ ਆ ਸਾਡੇ ਕੋਲ ਨਾਲ ਵੀ। ਨਹੀਂ ਤਾਂ ਅਸੀਂ ਕੀ ਹੈ ਖਾਲੀ ਆਪਾਂ ਕੀ ਕਰਨ ਆਏ ਹਾਂ ਉਰੇ ਖਾਣ ਪੀਣ ਥੋੜ੍ਹੀ ਆਏ ਹਾਂ ਜ਼ਿੰਦਗੀ ਚ
ਹਾਂਜੀ ਬਸ ਐਵੇਂ ਹੈ ਉਹ ਕਿੱਦਾਂ ਜਾਂਦੇ ਨੇ ਲੈ ਕੇ ਤੁਹਾਨੂੰ ਪਤਾ ਹੀ ਬਸ ਜਜ ਹੋ ਗਈਆਂਸੀਂ ਹਲਕਾ ਕਾਰਖਾਨੇ ਕੰਮ ਕਰ ਰਹੇ ਮੇ ਇਹੀ ਹੈ ਰੋਟੀਆਂ ਹੈ ਪਾਣੀ ਆਹੀ ਬਸ
ਹਾਂ ਉਹ ਤਾਂ ਹੈ ਹੀ ਆ ਫੇਰ ਔਰਤਾਂ ਵੀ ਨਹੀਂ ਫਿਰ ਘਰ ਦੀ ਔਰ ਜਨਾਨੀਆਂ ਵੀ ਅਗਲੀਆਂ ਕੀ ਕਰਨਗੀਆਂ ਇਹ ਦੱਸੋ ਹੋਰ ਖਾਲੀ ਰੋਟੀ ਰੋਟੀ ਪਾਣੀ ਬੱਚੇ ਸਾਂਭ ਲੋ ਇਹਨਾਂ ਦੇ ਰੋਟੀ ਪਾਣੀ ਬਣਾ ਦੋ
ਹਾਂਜੀ ਹਾਂਜੀ ਹਾਂਜੀ ਹਾਂਜੀ ਬਸ ਘਰੋ ਹੀ ਵਹਲੇ ਨੀ ਹੋਈ ਪਾਉਂਦੇ ਕਿ ਵੇਲੇ
ਹਮ ਤਾਂ ਹੈ ਹੀ ਆ ਘਰੋਂ ਤਾਂ ਦੇਖੋ ਕਦੇ ਵੀ ਨੀ ਵਿਹਲਾ ਹੋਇਆ ਜਾਣਾ ਹੁਣ ਮੇਰਾ ਵੀ ਇਹੀ ਕੰਮ ਹੈ। ਘਰੋ ਕਦੇ ਨੀ ਵਿਹਲਾ ਹੋਇਆ ਜਾਂਦਾ।
ਹ
ਬਸ ਲੱਗੇ ਆ ਤਾਂ ਲੱਗੇ ਹੀ ਹੈ
ਤੁਹਾਨੂੰ ਪਤਾ ਹੀ ਛੁੱਟੀ ਨ ਨਹੀਂ ਮਿਲਦਾ ਫਿਰ ਹੋਲੇ ਕੰਮ ਵੀ ਮਿਲਦਾ ਸਕੂਲ ਦਾ ਫਿਰ ਉਹ ਕਰਾਈਏ ਜਾਂ ਬੰਦਾ ਘੁੰਮ ਕੇ ਆਈਏ
ਹਮ ਨਾ ਹੁਣ ਮੈਂ ਵੀ ਇਹੀ ਕੰਮ ਕੀਤਾ ਸੀ ਹੁਣ ਤੇ ਚੱਲ ਮੇਰੇ ਤਾਂ ਬੱਚੇ ਵੱਡੇ ਹੋ ਗਏ ਨੇ ਤਾਂ ਮੈਂ ਤਾਂ ਪੰਦਰਾਂ ਦਿਨ ਇਹਨਾਂ ਨੂੰ ਹੋਲੀ ਹੋਮਵਰਕ ਨਿਮਟਵਾਉਂਦੀ ਹ ਪੰਦਰਾਂ ਦਿਨ ਆਪਾਂ ਘੁੰਮ ਕੇ ਆ ਜਾਂਦੇ ਹ ਕਿਉਂਕਿ ਪੀਅਰ ਵਗੈਰਾ ਆਪਾਂ ਜਾਂਦੇ ਹ ਆਪਣੇ ਮਾਈਕੇ
ਉੱਥੇ ਚਲੇ ਜਾਂਦੇ ਹਾਂ ਆਪਾਂ ਪੰਦਰਾਂ ਕੁ ਦਿਨ ਉੱਥੇ ਲਾ ਜਾਂਦੇ ਆ ਐ ਵੀਂ ਨੀ। ਨਿਕਲ ਜਾਂਦਾ ਮਹੀਨਾ ਹੁਨ ਐਵੇਂ ਨਿਕਲ ਗਿਆ, ਪਹਿਲਾਂ ਪੰਦਰਾਂ ਦਿਨ ਮੈਂ ਆਪਨੇ ਪੇਕੇ ਲਾ ਆਈ। ਤੇ ਹੁਨ ਜੇੜੇ ਮੇਰੀ ਨਨਾਨਾ ਆਏ ਵੀ ਸੀ ਉਹਨਾਂ ਨਾਲ ਇੱਕ ਅੱਧਾ ਦਿਨ ਘੁੰਮੇ ਆਏ, ਫਿਰ ਆਏ ਵੀ। ਵਿੱਚ ਕੰਮ ਵੀ ਕਰ ਲਿਆ, ਐਵੇਂ ਨਿਕਲ ਗਿਆ ਸਾਰਾ ਟਾਈਮ।
ਹਾਂਜੀ।
ਤੁਹਾਡੀ ਨੀ ਆਈਆਂ ਨਨਾਨਾ ਵਗੈਰਾ ਕੋਈ?
ਬਸ ਨਹੀਂ ਆਈਆਂ ਓ ਵੀ ਆਪਨੇ ਘਰ ਹੈਗੀ ਨੇ, ਅਸੀਂ ਦੂਰ ਹੈਗੀ ਨੇ।
ਅੱਛਾ ਤੁਹਾਡੀ ਲੋਕਲ ਨੇ ਜਾਂ ਬਾਰ ਨੇ?
ਨਹੀਂ ਦੋ ਲੋਕਲ ਈ ਹੈਗੀ ਨੇ ਤੇ ਇੱਕ ਬਾਰ ਹੈਗੀ ਏ। ਉਜੈਨ ਹੈਗੀ ਨੇ, ਉਜੈਨ ਹੈਗੀ ਨੇ ਓ।
ਅੱਛਾ ਐ ਤੇ ਬੋਤ ਦੂਰ ਐ।
ਹਾਂਜੀ ਦੋ ਦਿਨ ਦਾ ਹੈਗਾ ਸਫ਼ਰ, ਹੈਗਾ ਦੋ ਦਿਨ ਦਾ ਗੱਡੀ ਦੇ ਦੋ ਨਲ ਦੋ ਦਿਨ ਨਿਕਲ ਜਾਂਦੇ ਸਾਡੇ। ਜਾਨ ਚ।
ਹਾਂ ਫੇਰ ਤਾਂ ਹੈ ਈ ਐ, ਬੰਦਾ ਦੋ ਦਿਨ ਜਾਨ ਦੇ ਲਗਾਏ। ਦੋ ਦਿਨ ਉੱਥੋਂ ਆਣ ਦੇ ਲਗਾਓ ਤੇ ਫਿਰ ਫੇਰ ਰਹਿਣ ਦੇ ਕਿੰਨੇ ਦਿਨ ਬੰਦੇ ਦਾ? ਦਸ ਦਿਨ ਤਾਂ ਐਵੇ ਹੀ ਖਤਮ ਫੇਰ ਬੰਦਾ ਦੋ ਚਾਰ ਇੰਨੀ ਦੂਰ ਬੰਦਾ ਜਾਏਗਾ ਦੋ ਚਾਰ ਦਿਨ ਤਾਂ ਲਾ ਕੇ ਈ ਆਊਗਾ।
ਦੋ ਮਤਲਬ ਦਸ ਦਿਨ ਖ਼ਤਮ ਹੈਗੇ ਨੇ, ਦੋ ਦਿਨ ਜਾਣ ਦੋ ਦਿਨ ਆਨ ਚ ਪੰਜ ਛੇ ਦਿਨ ਤੋਂ ਉੱਧਰ ਰੁਕਨਾਂ ਪੈਂਦਾ ਫਿਰ ਬੰਦਾ ਜਾਂਦਾ ਤਾਂ।
ਹਾਂਜੀ ਉਹ ਤਾਂ ਹੈ ਹੀ ਐ, ਵੀ ਦੇਖੋ ਇੰਨੀ ਦੂਰ ਬੰਦਾ ਜਾਊਗਾ ਪੈਸਾ ਕੱਟਾ ਲਗਾ ਕੇ ਵੀ ਟਾਈਮ ਵੇਸਟ ਕਰੇਗਾ ਫੇਰ ਉੱਥੇ ਕੀ ਇੱਕ ਦਿਨ ਵਾਸਤੇ ਥੋੜ੍ਹੀ ਬੰਦਾ ਜਾਏਗਾ।
ਹਾਂਜੀ-ਹਾਂਜੀ।
ਏ ਵੀ ਤਾਂ ਗੱਲ ਐ ਨਾ ਸਾਰੀ।
ਹਾਂਜੀ ਬਸ ਨੇੜੇ ਵਾਲੀ ਆ ਜਾਣੀਆ ਨੇ। ਨੇੜੇ ਵਾਲੀ ਰਹਿੰਦੀ ਹੈਗੀ ਨੇ ਨਾ ਨਨਾਣਾ ਓ ਆ ਜਾਂਦੀਆਂ ਨੇ ਬਸ।
ਅੱਛਾ ਠੀਕ ਹੈ, ਹਾਂ ਉਹ ਤਾਂ ਫੇਰ ਚ ਲੋਕਲ ਹੈ ਜਦ ਬੰਦੇ ਦਾ ਜੀ ਕਰਦਾ ਤਦ ਆ ਜਾਣਾ, ਦੂਰ ਦਾ ਹੀ ਔਖਾ ਹੁੰਦਾ। ਵੀ ਮੇਰੇ ਤਾਂ ਕੋਈ ਲੋਕਲ ਹੈ ਨੀ, ਮੇਰੇ ਤਾਂ ਸਾਰੀ ਬਾਹਰ ਦੀਆਂ ਹੀ ਨੇ, ਕੋਈ ਕਿਤੇ ਦੀ ਐ ਕੋਈ ਦੀ ਐਵੇਂ ਈ ਐ, ਚਾਰ ਪੰਜ ਐ, ਕੁਛ ਚਾਚਾ ਦੀਆਂ ਕੁੜੀਆਂ ਨੇ। ਕੁਛ ਆਪਣੀ ਦੋ ਨੰਦਾਂ ਨੇ ਚਲ ਵਾਈ ਛੁੱਟੀ। ਇੱਕ ਆ ਗਈ ਸੀ, ਇੱਕ ਆਈ ਕੋਈ ਨੀ।
ਹਾਂਜੀ
ਐਵੇਂ ਹੀ ਚੱਲਦਾ ਰਹਿੰਦਾ ਐ। ਚਲੋ ਠੀਕ ਐ, ਮੈਂ ਥੋੜ੍ਹੀ ਦੇਰ ਚ ਗੱਲ ਕਰਦੀ ਆਂ ਠੀਕ ਐ।
ਠੀਕ ਐ, ਠੀਕ ਐ, ਠੀਕ ਐ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।